ਹਾਂ,
ਹਾਂ ਬੋਲ,
ਕੀ ਕਰ ਰਹੇ ਹਾ,
ਕੁਛ ਨੀ ਮੈਂ ਤੇ ਹੁਣੇ ਆਈ ਹਾਂ ਘਰ
ਕਿੱਥੋਂ ਅ
ਮੈਂ ਹੋਰ ਮੰਮੀ ਗਏ ਸੀ ਉਹ ਵੋਟਰ ਕਾਰਡ ਦਾ ਪਤਾ ਕਰਨ ਦੇ ਲਈ ਉਹ ਔਨਲਾਈਨ ਜੋ ਫੋਰਮ ਭਰਾਣੇ ਆ ਪਰ ਉਹ ਘਰ ਚ ਹੀ ਨਹੀਂ ਮਿਲੀ
ਅੱਛਾ ਕਿਉ ਤੇ ਤੁਸੀਂ ਤੇ ਕੱਲ ਦੇ ਕੇ ਆ ਗਏ
ਹਾਂ ਦੇ ਕੇ ਆਏ ਸੀ
ਹ ਮੈਂ ਸਾਈਡ ਹੋ ਜਾਂਦੀ ਆ ਹਾਂ ਬੋਲ ਫੇਿਰ
ਹਮ ਇੱਕ ਤੇ ਬਾਹਰ ਬਹਿ ਕੇ ਗੱਲਾਂ ਕਰੋ ਤੇ ਲੋਕੀ ਦਾਂ ਵੇਖਦੇ ਨਾ ਆਉਣ ਜਾਣ ਵਾਲੇ ਜਿੱਦਾਂ ਕਿੰਨੇ ਕੁ ਸੋਹਣੇ ਬੰਦਾ ਬਾਹਰ ਬੈਠਾ ਵਾ
ਉੱਥੇ ਕੋਈ ਮਤਲਬ ਵਿਤਰਾ ਨਹੀਂ ਨਾ ਆਉਂਦਾ ਜਾਂਦਾ ਹ ਉਹ ਦੇ ਪਾਂ ਪੈਲਾ ਕੇ ਸੀ
ਕਿਨਾਂ ਦੇ ਕਰ ਲੱਗ ਗਏ।
ਜੋ ਲੋਕ ਪਾਰ ਹੋ ਰਹੇ ਆ ਉਹਨਾਂ ਦੇ ਉੱਥੇ ਨਹੀਂ ਹੁੰਦੇ।
ਨਹੀਂ ਤੇ ਗੱਡੀਆਂ ਵਾਲੇ ਵੀ ਏਦਾਂ ਹੀ ਵੇਖ ਵੇਖ ਕੇ ਜਾਂਦੇ ਆ
ਅੰਦਰ ਚਲੀ ਜਾ, ਅੰਦਰ ਚਲੀ ਜਾ ਫੇਰ,
ਨਹੀਂ ਠੀਕ ਅੰਦਰ ਦੀ ਕੋਈ ਹੈਨੀ ਹੈ। ਹੀ ਬਹਿ ਕੇ ਕੀ ਹੋਇਆ ਹੁਣ ਕਿ ਆਪਣੇ ਬੂਹੇਗੜੀ ਕਿਸੇ ਨੇ ਬਹਿ ਕੇ ਗੱਲਾਂ ਕਰਨੀਆਂ ਨਹੀਂ ਲੋਕ ਦੁਨੀਆ ਇੱਦਾਂ ਘੁੰਮਕੁੰਮ ਕਰਦੀ, ਹੁਣੇ ਉਹ ਪਿੰਕੀ ਨੇ ਆਉਣਾ ਵਾ ਹੁਣੇ ਉਹਨੇ ਘੁੰਮ ਘੁੰਮ ਕੇ ਪੂਰੀ ਆਪਣੀ ਸਟੋਰੀਆਂ ਦੱਸ ਦੱਸ ਕੇ ਰੋੜ ਤੱਕ ਗੱਲਾਂ ਕਰਨੀਆਂ ਵਾ ਕਿਉਂਕ ਜਿਹਨੂੰ ਦੱਸ ਫ ਉਹਨ ਤਾਂ ਪਤਾ ਚੱਲਣਾ ਹੀ ਚੱਲਣਾ ਵਾ ਲੇਕਿਨ ਆਸ ਪੜੋਸ, ਜਿਹੜਾ ਖਲੋਤਾ ਵਾ ਉਹਨੂੰ ਵੀ ਇਹਦੀ ਸਟੋਰੀ ਪਤਾ ਚੱਲ ਜਾਣੀ ਹੈ।
ਉਹ ਕਿੰਨੀ ਯੰਗ ਲੱਗਦੀ ਆ, ਨਾ ਹੁੰਦਾ ਮੁੰਡਾ ਇੰਨਾ ਜਵਾਨ ਆ।
ਕੋਈ ਨੀ ਕਹੂਗਾ ਇੱਕਦਾ ਮੁੰਡਾ ਇੰਨਾ ਵੱਡਾ ਏਦਾਂ ਹੀ ਲੱਗਣਾ ਚਾਹੀਦਾ ਵਾ ਇਹ ਇੱਕ ਤਾਂ ਏਦਾਂ'- ਕੰਪਲੀਮੈਂਟ ਹੋ ਜਾਂਦਾ ਵਾ, ਓਦਾ ਮੁੰਡਾ ਕਿੰਨਾ ਵੱਡਾ ਆ ਪਰ ਹਾਲੀ ਵੀ ਉਹੋ ਜਿਹੀ ਲੱਗਦੀ ਹੈ ਸੋਚ
ਜੇ ਜੀਵਿਆਹ ਤੋਂ ਪਹਿਲਾਂ ਲੱਗਦੀ ਹੁੰਦੀ ਸੀ। ਉਹੋ ਜਿਹੀ ਵੀ ਉਹੋ ਜਿਹੀ ਵੀ ਅੱਜ ਵੀ ਥੋੜੀ ਪਤਲੀ ਸੀ ਪਰ ਹੁਣ ਥੋੜੀ ਮੋ
ਅਸੀਂ ਉਨੂੰ ਜਿਹੋ ਜਿਹਾ ਵੇਖਿਆ ਹੀ, ਨਾ ਮਤਲਬ ਥੋੜੇ ਛੋਟੇ ਜਿਹੇ, ਉਹੋ ਜਿਹੀ ਹਾਲੀ ਵੀ ਲੱਗਦੀ ਹੈ। ਹੋਰ ਸਾਡੇ ਵਰਗਿਆਂ ਨੂੰ ਲੋਕਾਂ ਨੇ ਕਹਿ ਦੇਣਾ ਹਾਏ। ਤੇ ਲੱਗਦੇ ਹੀ ਨੀ ਆਪਣੀ ਉਮਰ ਦੇ ਯਰੇ ਉਹ ਅਗਲੀ ਬੱਚੇ ਦੀ ਮਾਂ ਹੋ ਕੇ ਨੀ ਲੱਗਣ ਡ ਤੇ ਉਹ ਚੰਗੀ ਮੈਂ ਕਹਿਣਾ ਅਗਰ ਇਨਸਾਨ ਵਿਆਹ ਹੈ, ਇਨ ਸਾ ਨ ਥੋੜ੍ਹਾ ਕਮ ਏਜ਼ ਦਾ ਲੱਗਣ ਡਿਆ ਵ ਤਾਂ ਉਹ ਕੋਂਪਲੀਮੈਂਟ ਹੋ ਗਿਆ। ਅਗਰ ਵਹੀ ਅਨਮੈਰਿਡ ਇਨਸਾਨ ਲੱਗਣ ਡ ਕਮਤੀ ਏਜ ਦਾ ਤੇ ਉਹਨੂੰ ਪਤਾ ਨੀ ਕੀ ਕੀ ਕੀ, ਰੋਗੀ ਬਿਮਾਰ ਕੁਪੋਸ਼ਣ ਪਤਾ ਨਹੀਂ ਕੀਤੀ।
ਕਿਧਰੇ, ਉਹ ਕਿੰਨੇ ਸੋਹਣਾ ਉਹਦਾ ਮੁੰਡਾ ਉਹਦੇ ਨਾਲ ਤੁਰੂਗਾ ਤੇ ਕਹਿਣਾ, ਨੀ ਇਨੇ ਕਿ ਮਾਂ ਵਾਂ ਕਹਿਣਾ ਵਾ ਕੀ ਲੱਗਦਾ। ਭਰਾ ਹੋਣਾ ਛੋਟਾ,
ਹਾਂ ਭਰਾ ਪੂਰਾ ਸੋਚ ਲੈਣਾ ਵਾ ਕੱਲ ਆਪਣੇ ਘਰ ਵਾਲਿਆਂ ਦੀ ਹਿਸਟੋਰੀ ਕਰਨ ਡੀ ਹੀ ਆਪਣੇ ਭਰਾਵਾਂ ਭੁਰਾਵਾਂ ਬਾਰੇ ਕਿਸੇ ਨੂੰ ਫ਼ੋਨ ਤੇ ਦੱਸਣ ਡੀ ਹੀ
ਕੋਈ ਸੰਪਤੀ ਸੰਪਤੀ ਇਹੀ ਸਭ ਕੁਝ ਗੱਲਾਂ ਕਰਨ ਦੀ ਹੈ ਆਪਣੇ ਮੁੰਡੇ ਦੀ ਆਪਣੇ ਭਰਾਵਾਂ ਦੀ ਇਹੀ ਸਭ ਦੱਸ ਹੈ ਗੱਲ ਕਰਨ ਦੀ ਹੀ ਕਿਸੇ ਨਾਲ
ਤੀ ਹੁਣ ਉਦੋਂ ਹੋਣ ਹੀ ਗਈ ਹੋਣੀ ਆ ਨਾ
ਉਹਦੀ ਗੱਲਾਂ ਤੋਂ ਹੀ ਪਤਾ ਚੱਲਣ ਡਿਆ ਸੀ ਕਿਉਂ ਲੜਾਈ ਝਗੜੇ ਵਾਲੀਆਂ ਹੀ ਗੱਲਾਂ ਕਰਨ ਡੀ ਆ
ਘਰ ਚ ਘਰ ਚ ਹਿੱਸਾ ਹੁਸਾ ਮੰਗਦੀ ਹੋਗੀ ਹੋਰ ਕੀ
ਹਾਂ ਸ਼ਾਇਦ ਉਹਦੇ ਹਿੱਸੇ ਦੀਆਂ ਹੀ ਗੱਲਾਂ ਹੀ ਹਿੱਸਾ ਹੀ ਹਿੱਸੇ ਦੀ ਹੀ ਕੁਛ ਗੱਲ ਹੈਦੀ ਮੈਂ ਕਿਹਆ ਹੁਣ ਰੋਡ ਤੇ ਗੱਲਾਂ ਕਰਨੀਆਂ ਆ ਹੈਲੋ ਹਾਂ ਉਹਨੇ ਰੋਡ 'ਤੇ ਗੱਲਾਂ ਕਰਨੀਆਂ ਜਿਹਨੂੰ ਦੱਸੀਆਂ, ਉਹਨੂੰ ਤਾਂ ਪਤਾ ਚੱਲਦੀਆਂ, ਅਗਲ ਬਗਲ ਵਾਲਿਆਂ ਨੂੰ ਵੀ ਅੱਧੀਆਂ ਗੱਲਾਂ ਪਤਾ ਚੱਲਦੀਆਂ।
ਕਈ ਸਾਲਾਂ ਤੋਂ ਉਹ ਰਹੀ ਆ ਉੱਥੇ ਆਪਣੀ ਮਾਂ ਕਰਕੇ ਤੇ ਉਹਨੂੰ ਪੈਸੇ ਤੇ ਜਿਸ ਤਰਾ ਕਿ ਮਤਲਬ ਉਹੀ ਹੈ ਵੀ ਜਗ੍ਹਾ ਚਾਹੀਦੀ ਹੈ, ਰਹਿਣ ਦੀ ਬੰਦੇ ਨੂੰ
ਸ਼ਾਇਦ ਇਹਹੀ ਗੱਲਾਂ ਕਰਦੀ ਕਿ ਮੁੰਡਿਆਂ ਦਾ ਹਿੱਸਾ ਬਣਦਾ, ਕੁੜੀ ਦਾ ਹਿੱਸਾ ਕਿਉਂ ਨਹੀਂ ਬਣਦਾ ਜਾਂ ਕੁੜੀ ਨੂੰ ਵੀ ਮਿਲਦਾ।
ਹਾਂ ਤੇ ਹੁਣ ਓਨੇ, ਪ ਲੱਗਦਾ ਜਦੋਂ ਆਪਣੇ ਸਹੁਰੇ ਰਹੀ ਨੀ ਆ, ਤੇ ਹੁਣ ਜਦੋਂ ਉਹਦਾ ਮੁੰਡਾ ਇਨਾ ਜਵਾਨ ਹੋ ਗਿਆ ਵਾ। ਤੇ ਇੰਨੇ ਸਾਲਾਂ ਦਾ ਇੱਥੇ ਰਹੇ ਉਹ ਕਿੱਥੇ ਜਾਓਗਾ। ਨੂੰ ਵੀ ਤਾਂ ਜਗ੍ਹਾ ਚਾਹੀਦੀ ਰੈਣ ਦੀ,
ਪਰ ਅੱਜ ਵੀ ਉਤਰਾ ਹੀ ਗਲਾ ਕਰਦੀ, ਪਹਿਲਾਂ ਵੀ ਤੂੰ ਪਿੱਛੇ ਰੈਂਦੇ ਸੀ ਉਦੋਂ ਵੀ ਨੀ ਕਰਦੀ ਹੁੰਦੀ ਸੀਦਾਂ ਹੀ ਗੱਲਾਂ ਛਿੱਲਾ ਛਿਲ ਕੇ, ਪਤਾ ਚੱਲਦਾ ਹੀ ਕੀ ਗੱਲ ਕਰਨ ਦੀ ਹੈ, ਉਦੋਂ ਪਿੱਛੇ ਘਰਦੀ ਹੀ ਹੁਣ ਅੱਗੇ ਘਰਦੀ ਹੈ ਲੱਗਦਾ।
ਸ਼ਾਇਦ ਹੁਣ ਪਿੱਛੇ ਉਹੋ ਜਿਹਾ ਰਵੱਈਆ ਨਹੀਂ ਰਿਹਾ ਹੋਣਾ ਸਭਦਾ ਇਸ ਲਈ
ਪਿੱਛੇ ਲੱਗਦਾ ਕੱਟ ਹੀ ਨਿਕਲਦੇ ਹੈ।
ਹੁਣ ਅੱਗੇ ਕਰ ਲੈਂਦੀ ਹੁਣ ਆ ਹੋ ਕੇ, ਤੁਸੀਂ
ਪਿੱਛੇ ਹੁਣ ਕੋਈ ਹੋਊਗਾ ਵੀ ਤੈਨੀ ਗੱਲਾਂ ਕਰਨ ਵਾਲਾ
ਉਹ ਬੱਚੇ ਦੇ ਘਰ ਵਾਲਿਆਂ ਨੇ ਕੁਛ ਕਿਹਾ ਨੀ
ਕੌਣ ਬੱਚੇ
ਓਹੀ ਜਿਨਾਂ ਦਾ ਭਰਾ ਹੋਇਆ ਅੱਜ
ਨਹੀਂ ਮਿੱਠੇ ਵੰਡੂਗੇ ਉਹਦਾ ਪਿਓ ਕਹਿੰਦਾ ਕੀ ਓ ਜਦ ਤੱਕ ਉਹ ਘਰ ਨੀ ਆ ਜਾਂਦਾ ਬੱਚਾ ਤਦ ਤੱਕ ਬੱਚੇ ਅੰਦਰ ਸਾਹ ਨਹੀਂ ਲੈ ਸਕਦੇ ਜਦ ਤਕ ਤੱਕ ਮੇਰੀ ਟੈਨਸ਼ਨ ਖਤਮ ਨੀ ਹੈ ਕਿਉਂਕਿ ਬਿਲਬੁਲ ਪਰੂਗਾ ਉਹ ਕਰ ਆਉਗੇ ਤਾਂ ਤੇ ਉਨੂੰ ਸ਼ਾਂਤੀ ਹੋਊਗੀ ਨਾ ਜਦ ਤੱਕ ਉਹ ਬਿਲਬੁਲ ਭਰ ਕੇ ਲੈ ਕੇ ਨਹੀਂ ਆਂਦਾ ਕਿੱਦਾਂ ਉਹਨੂੰ ਸ਼ਾਂਤੀ ਹੋ ਸਕਦੀ ਹੈ
ਭੈਣ ਨੂੰ ਅਸੀ ਵੀ ਨ ਓਣਾ ਕਿਉੰਕਿ ਜਿੱਦਣ ਨੂੰ ਹਸਪਤਾਲ ਤੋਂ ਘਰ ਲੈ ਕੇ ਆਜੂਗਾ ਮਤਲਬ ਸਭ ਨੋਰਮਲ ਜਾਂ ਪੈਸੇ ਦੀ ਗੱਲ ਬਾਤ ਸਬ ਨੋਰਮਲ ਹੋਜੂਗਾ, ਤੁਹਾਨੂੰ ਵੀ ਸਾਹ ਆਜੂਗਾ। ਅੱਛਾ, ਕਹਿਣ ਦੇ ਹੀ ਆਇਆ ਸੀ।
ਨਹੀਂ ਉਹਨੇ ਨੀ ਇਹ ਗੱਲ ਕਹੀ ਉਹ ਤੇ ਅਸੀਂ ਸਮਝ ਗਏ, ਨਾ ਕਿ ਉਦੋਂ ਦੀ ਪੈਸੇ ਦੀ ਟੈਨਸ਼ਨ ਖਤਮ ਹੋ ਗਈ ਤਾਂ ਕਰਕੇ ਕਿਥੇ ਚੈਨ ਦਾ ਸਾਹ ਆਓ
ਤੇ ਉਹਨੇ-ਉਹਨੇ ਕੁਛ ਕਿਹਾ ਨੀ ਤੇ ਤੁਹੀ ਇਕਰਾ ਹੀ ਸੋਚ ਲਿਆ ਕਿ, ਉਹਨੇ ਕਿਹਾ ਵਾ ਕਿ ਮੈਨੂੰ ਆਰਾਮ ਆਊਗਾ, ਸਾਹ ਆਊਗਾ।
ਉਹਨੇ ਇਹ ਤਾਂ ਬੋਲਿਆ, ਕਿ ਜਦੋਂ ਹੁਣ ਘਰ ਆਜੂਗੇ ਤਾਂ ਜ ਹਾਂ ਉਹ-ਉਹ ਤਾਂ ਘਰੇ ਆ ਨਾ
ਅੱਛਾ ਓ ਤਾਂ ਹੋਸਪੀਟਲ ਚ ਸੀ ਨਾ ਸਵੇਰ ਦਾ ਕਹਿੰਦੇ।
ਸੀ ਹੋਸਪਿਟਲ ਤੇ ਫੇਰ ਉਹ ਘਰ ਆ ਗਿਆ, ਪਰ ਕਹਿੰਦਾ ਗੱਡੀ ਨੇ ਬਾਹਰ ਰੱਖੀਏ ਕਹਿੰਦਾ, ਕਿਸੇ ਵਕਤ ਵੀ ਜਾਨਾ-ਜੁਨਾ ਪੈ ਜੂਗਾ। ਅਤੇ ਗੱਡੀ ਇਸ ਲਈ ਮੈਂ ਬਾਹਰ ਹੀ ਰੱਖਦਾ ਵਾਂ।
ਅੱਛਾ, ਹਾਂ ਏਨਾ ਦੀ ਲੋੜ ਵੀ ਪੈ ਸਕਦੀ ਐ, ਕਿਸੇ ਵੀ ਟਾਈਮ ਜਾਨ-ਜੁਨ ਦੀ ਫੋਟੋ ਨੀ ਵਸਾਈ
ਵਿਖਾਈ ਹੀ ਮੰਮੀ ਕਹਿੰਦੀ ਇਹ ਤਾਂ ਸੂਬੂ ਵੰਗਾ ਲੱਗਣ ਡਿਆ ਵਾ,
ਹੈਂ।
ਮੰਮੀ ਅਹ ਮੰਮੀ ਕਹਿੰਦੀ ਇਹ ਤੇ ਗੋਰਾ-ਗੋਰਾ ਵਾ।
ਹੂੰ ਬਹੁਤ ਚਾਹੁੰਦੇ ਸੀ, ਨਾ ਉਹਦੇ ਵਰਗਾ ਹੋ ਜਾਵੇ।
ਦਿਨ ਰਾਤ ਉਹਦਾ ਮੂੰਹ ਵੇਖਦੀ ਨਾ ਉਹਨਾਂ ਦੇ ਦਿਮਾਗ ਚ ਇਹ ਕਿਹੋ ਜਿਹਾ ਹੋਵੇ, ਇਹੋ ਜਿਹਾ ਹੋਵੇ ਕੀ ਪਤਾ ਥੋੜਾ ਬਹੁਤ। ਤੋਂ ਹੋ ਗਿਆ ਹੋਵੇ।
ਹਾਂ ਹੁਣ।
ਲੇਕਿਨ ਥੋੜਾ ਮਾ ਇੱਥੇ ਲੇਕਿਨ ਥੋੜਾ ਨਾ ਉਹ ਸੀ। ਅਹ ਮਾੜਾ ਹੋਊਗਾ, ਲੱਗਦਾ ਆਹ ਤੇ ਮ ਮੰਮੀ ਨੇ ਕਿਹਾ, ਕਿ ਸਾਡਾ ਤੇ ਇਹ ਕਿੰਨੇ ਤੇ ਕਿੰਨੇ ਕੁ ਦਾ ਤੇ ਹੀ ਤੇ ਉਹ ਕਹਿੰਦਾ, ਹਾਂ ਤੇ ਫੇਰ ਉਹਦੀ ਮਾਂ ਵੀ ਤੇ ਵੇਖੋ ਤੇ ਦੁਰਗਾ ਨੂੰ ਵੇਖੋ
ਹਾਏ,
ਵਾਪ ਰੇ ਵਾਪ ਇਹੋ ਜਿਹੀਆਂ ਗੱਲਾਂ ਕਰਦੇ ਬੰਦੇ ਵੀ
ਹੂੰ ਹਾਂ ਤੇ ਵੇਖ ਕੇ ਲੱਗਦਾ ਨੀ, ਕਿ ਉਹ ਪਤਲੀ ਦੁਬਲੀ ਉਹਦਾ ਕਿੱਥੋਂ ਦਿਨਾ ਹੋ ਜਾਣਾ ਹੱਟਾ-ਕੱਟਾ
ਪਤਲੀ ਦੁਬਲੀ ਨੇ ਵੀ ਕੁੜੀ ਵੀ ਮੋਟੀ ਚੋਟੀ ਪੈਦਾ ਕੀਤੀ ਸੀ, ਨਹੀਂ
ਹਾਂ ਇਹ ਆ ਕਿ ਉਦੋਂ ਤੂੰ ਪਤਲੀ ਹਾਂ ਉਦੋਂ ਤਾਂ ਪਤਲੀ ਹੁੰਦੀ ਸੀ, ਕਿੰਨੀ
ਉਦੋਂ ਤੇ ਪਤਲੀ ਹੁੰਦੀ ਸੀ।
ਲੇਕਿਨ ਮੈਨੂੰ ਲੱਗਦਾ, ਬਾਬੁ ਉਸ ਤੋਂ ਵੀ ਜ਼ਿਆਦਾ ਮੋਟਾ-ਮੋਟਾ ਹੋਇਆ
ਹਾਂ ਇਹਦਾ ਪੂਰਾ ਫ਼ਰਕ ਆ ਉਹ ਤੇ ਤਿੰਨ ਕਿਲੋ ਡੇਢ ਸੌ ਦੀ ਸੀ ਤੇ ਤਿੰਨ ਕਿਲੋ ਸੱਤ ਸੌ ਦਾ ਵਾ ਪੂਰਾ ਅਹ ਸਾਢੇ ਪੰਜ ਸੌ ਦਾ ਫ਼ਰਕ ਆ।
ਸਾਢੇ ਪੰਜ ਸੌ ਬਹੁਤ ਹੁੰਦੇ ਆ, ਅੱਧਾ ਕਿੱਲੋ ਸੋਚ ਹਾਂ ਹਾਂ ਅੱਧਾ ਕਿੱਲੋ
ਅੱਧਾ ਕਿੱਲੋ ਜਿਆਦਾ ਹੋਏ।
ਉਹ ਜ਼ਿਆਦਾ ਵੀ ਉਹਨੂੰ ਜ਼ਿਆਦਾ ਟਾਈਮ ਵੀ ਤੇ ਹੋ ਗਿਆ ਸੀ ਪਹਿਲਾਂ।
ਹਾਂ ਇੱਥੇ ਬਸ ਹਾਂ ਜੇ ਟਾਈਮ ਨਾ ਹੁੰਦਾ, ਤਾਂ ਸ਼ਾਇਦ ਥੋੜ੍ਹਾ ਘੱਟ ਹੋ ਜਾਂਦਾ। ਥੋੜਾ ਐਕਸਟਰਾ ਟਾਈਮ ਲੈ ਲਿਆ ਨਾ, ਉਹਨੇ ਆਣ 'ਚ। ਚਾਅ।
ਰੋਟੀ ਲੈ ਕੇ ਚੱਲਿਆ, ਵਾ ਲੱਗਦਾ ਮਾਂ ਨੂੰ ਖਿਚੜੀ ਲੈ ਕੇ ਚੱਲਿਆ ਹੋਊਗਾ।
ਦੇਣ ਚੱਲਿਆ ਹੋਣਾ, ਜਿਹੜੇ ਰਹੋਗੇ ਬਾਹਰ ਉਹਨਾਂ ਨੂੰ ਵੀ ਤੇ ਦੇਣਾ ਹੀ ਹੁੰਦਾ ਵਾ ਇੰਤਜ਼ਾਰ। ਜਿੰਨਾ ਰੋਟੀ ਖਾਣੀ।
ਆਈ ਰਿਹੇ ਨੇ ਇੱਥੇ ਹੀ ਲਾਂਗੇ। ਹੁਣ ਕਿ ਵਿਆਹ ਕੁਛ ਰਹਿਣ ਦੇ ਇਹਨਾਂ ਦੇ ਜ਼ਿਆਦਿਆਂ ਨੂੰ ਥੋੜ੍ਹੀ ਰਹਿਣ ਦਿਓਗੇ।
ਕਿੰਨੀ ਖੁਸ਼ੀ ਲੱਗ ਰਹੀ ਹੋਗੀ, ਜਿਨਾਂ ਦੇ ਫਸੇ ਮਤਲਬ ਸਤਾਣ ਸਤਾਉਣ ਵਾਲੇ ਬੰਦੇ ਨਹੀਂ ਆ ਮਤਲਬ ਇੰਜੋਏ ਕਰ ਰਿਹਾ, ਚੰਗੀ ਤਰ੍ਹਾਂ ਰਹਿ ਰਿਹਾ, ਉਹਨਾਂ ਦੇ ਲਈ ਚੰਗੀ ਕੁਛ ਫੀਲਿੰਗ ਐ ਇਹ ਸਭ। ਹੁਣ ਜਿਹੜੇ ਪਿੱਛੋਂ ਰਹਿ ਕੇ ਸਤਨ ਦੇ ਖਾਪਰੇ ਆ, ਉਹਨਾਂ ਦੇ ਲਈ ਥੋੜੀ ਚੰਗੀ ਫੀਲਿੰਗ ਏ।
ਹਾਂ, ਉਹ ਤੇ ਫਿਰ ਦੇ ਦੇਣੀ ਏ।
ਹੂੰ, ਕੀ ਬਣਾਇਆ ਅੱਜ।
ਪਰ ਉੱਧਰ ਨੂੰ ਕਿਉਂ ਗਿਆ ਉਹ, ਅਗਰ ਹੋਸਪਿਟਲ ਵੱਲ ਗਿਆ, ਤੇ ਉਹਨਾਂ ਤੇ ਉੱਧਰ ਜਾਣਾ ਚਾਹੀਦਾ ਸੀ ਨਾ। ਉਦਰੀ ਆ ਜੇ ਰਲਾਇੰਸ ਵੈਬ ਸਾਈਡ, ਉਹ ਤਾਂ ਉੱਧਰ ਨੂੰ ਗਿਆ। ਨੀਚੇ ਵਾਲੀ ਸਾਈਡ।
ਨੀਚੇ ਵਾਲੀ ਸਾਈਡ, ਪਤਾ ਨੀ ਮੈਨੂੰ ਕਿੱਦਾਂ ਪਤਾ ਹੋਵੇ।
ਉਧਰੋਂ-ਉਧਰੋਂ ਦੀ ਵੀ ਆਜੂਗਾ ਨਾ, ਉਧਰੋਂ ਲੇਕਿਨ ਦੂਰ ਨੀ ਪਊਗਾ।
ਕਿਤੇ ਐਮਜੀ ਐਮ ਤੇ ਨਈ ਚਲਿਆ।
ਉਹਦਾ ਰਾਹ ਵੀ ਤੇ ਦੂਰੋਂ ਨੀ ਪੈਣਾ।
ਅਰੇ ਵਾ ਪਤਾ ਨਹੀਂ ਛਾਟ ਖੈ
ਹੈਲੋ, ਮੈਨੂੰ ਸਮਝ ਨੀ ਆਈ, ਕਿ ਉੱਧਰੋਂ ਕਿਉਂ ਗਿਆ।
ਆਊਗਾ ਤੇ ਪੁੱਛ ਲਿਓ।
ਤੇ ਨਾ ਕੋਈ ਪੁਲਿਸ ਹੋਊਗੀ, ਨਾ ਕੋਈ ਚੈਕਿੰਗ ਤੇ ਫਿਰ ਇੱਧਰੋਂ ਤੇ ਜਾ ਸਕਦਾ ਏ, ਇੱਧਰੋਂ ਮਰ
ਤੇ ਆਊਗਾ ਤੇ ਪੁੱਛ ਲਿਓ ਨਾ, ਕਿ ਤੂੰ ਤੈਨੂੰ ਤੇ ਇੱਧਰੋਂ ਅਸ
ਰਹਿਣਦੇ, -ਰਹਿਣਦੇ, ਅਸੀਂ ਇੰਨੀ ਜਾਸੂਸੀ ਨੀ ਕਰਦੇ ਰਹਿਣ ਦੇ।
ਅਰੇ ਅਗਰ ਸਿੰਪਲ ਜੀ ਗੱਲ ਐ, ਸਰਕਾਰੀ ਗਈ ਐ ਕਿ ਨਹੀਂ ਗਈ ਕਿਤਰਾਂ ਪਤਾ ਚੱਲੂਗਾ। ਅਗਰ ਉਹ ਚੌਥੇ ਪੰਜਵੇਂ ਦਿਨ ਘਰ ਆ ਗਈ, ਤੇ ਸਮਝ ਜੇ ਕਿ ਉਹ ਪ੍ਰਾਈਵੇਟ ਗਈ ਐ, ਕਿਉਂਕਿ ਕਿਸੇ ਵੀ ਪ੍ਰਾਈਵੇਟ ਹੋਸਪਿਟਲ ਚ ਚੌਥੇ ਤੋਂ ਪੰਜਵੇਂ ਦਿਨ ਹੁਣ ਛੁੱਟੀ ਦੇ ਦਿੰਦੇ ਆ।
ਯਹੀ ਤਾ ਇਸੀ ਤੋਂ ਤਾਂ ਪਤਾ ਚੱਲ ਜਾਂਦਾ ਵਾ।
ਹਾਂ, ਟਾਂਕੇ ਟੂੰਕੇ ਕਹਿ ਦਿੰਦਾ ਕਿ ਤੁਸੀਂ ਬਾਅਦ ਚ ਆ ਕੇ ਕਰਵਾ ਲੀ। ਔਰ ਜੇ ਸਰਕਾਰੀ ਗਿਆ ਹੋਵੇ, ਤੇ ਸਰਕਾਰੀ ਵਾਲੇ ਅੱਠ ਨੌਂ ਦਿਨ ਤੋਂ ਪਹਿਲਾਂ ਛੁੱ ਛੁੱਟੀ ਦਿੰਦੇ ਹੀ ਨਹੀਂ ਆ, ਅੱਠ ਨੌ ਦਿਨ ਫਿਕਸ ਐ, ਉਥੇ ਤਾਂ ਜ਼ਿਆਦਾ ਦਸ ਦਿਨ, ਗਿਆਰਾਂ ਦਿਨ ਵੀ ਰੱਖ ਲੂਗੇ। ਲੇਕਿਨ ਅੱਠ ਨੌ ਦਿਨ ਤੇ ਫਿਕਸ ਉਹਨਾ ਨੇ ਰੱਖਣਾ ਹੀ ਰੱਖਣਾ ਐ, ਔਰ
ਅੱਠ ਨਾ ਨੀ, ਛੇ ਸੱਤ ਰੱਖਦੇ ਆ ਨਾ।
ਨਹੀਂ-ਨਹੀਂ ਛੇ ਸੱਤ ਨਹੀ ਰੱਖਦੇ, ਅੱਠ ਨੌਂ ਦਿਨ ਰੱਖਦੇ ਆ ਫਿਕਸ ਐ। ਜੇ ਬੰਦਾ ਇਕਦਮ ਫਿੱਟ ਐਡ ਫਾਈਨ, ਤਾਂ ਉਹਨੂੰ ਅੱਠਵੇਂ ਦਿਨ ਜਾਂ ਨੌਵੇਂ ਦਿਨ ਛੁੱਟੀ ਦਿੰਦੇ ਆਂ। ਔਰ ਛੇਵੇਂ ਸੱਤਵੇਂ ਦਿਨ ਤਾਂ ਕਦੇ ਵੀ ਨੀ। ਦਿੰਦੇ ਆਂ ਸੱਤਵੇਂ ਦਿਨ ਉਹ ਹੁਣੀ ਦਿੰਦੇ ਆ, ਇੱਕਲੇ ਟਾਂਕਿਆਂ ਵਾਲਿਆਂ ਨੂੰ ਛੁੱਟੀ ਦਿੰਦੇ ਆ। ਦੂਸਰੇ ਟਾਂਕੇ ਵਾਲਿਆਂ ਨੂੰ ਅੱਠਵੇਂ ਨੌਵੇਂ ਦਿਨ ਛੁੱਟੀ ਦਿੰਦੇ ਆ, ਉਹ ਵੀ ਅਗਰ ਉਹ ਸਹੀ ਐ ਤੇ। ਅਗਰ ਕੋਈ ਦਿੱਕਤ ਹੋਊਗੀ, ਤਾਂ ਫੇਰ ਉਹਦੇ ਦਿਨ ਵੱਧ ਜਾਂਦੇ ਆ। ਤੇ ਇਹਦਾ ਮਤਲਬ ਅਗਰ ਉਹ ਚੌਥੇ ਪੰਜਵੇਂ ਦਿਨ ਘਰ ਆ ਜਾਂਦੀ ਆ, ਤੇ ਸਮਝ ਲਓ ਪ੍ਰਾਈਵੇਟ ਗਈ ਐ। ਅਗਰ ਜੋ ਨਹੀਂ ਆਂਦੀ ਐ, ਕੋਈ ਵੀ ਇਹ ਨੀ ਬਾਨਾ ਮਾਰਦੇ ਆ, ਬੱਚੇ ਦਾ ਜਾਂ ਬੁੱਢੀ ਦਾ ਬਿਮਾਰ ਏ ਤੇ ਫਿਰ ਸਮਝ ਲੋ ਕਿ ਸਰਕਾਰੀ ਗਈ। ਤਾਂ ਫਿਰ ਸਮਝ ਜੋ ਕੇ ਸਰਕਾਰੀ ਗਈ ਐ, ਲੇਕਿਨ ਇਹ ਝੂਠ ਬੋਲਦਾ। ਤਾਂ ਸਮਝ ਜਾਓ।
ਲੇਕਿਨ ਅਗਰ ਸਰਕਾਰੀ ਵੀ ਗਈ ਹੋਵੇ, ਤਾਂ ਉਹ ਇੰਨੇ ਦਿਨ ਤੋਂ ਇੰਨੇ ਦਿਨ ਪਹਿਲਾਂ ਤੋਂ ਭਰਤੀ ਨਈ ਕਰਦੇ, ਉਹ ਤੇ ਤੁਰੰਤ-ਤੁਰੰਤ ਕਰ ਕੁ ਦਿੰਦੇ ਹੋ ਕੇ ਲੱਗਦਾ।
ਸਰਕਾਰੀ ਲੇਕਨ ਚੀਜ਼ਾਂ ਤੇ ਸਰਕਾਰੀ ਜਾਣ ਨਾਲ ਤੁਰੰਤ ਹੋ ਜਾਂਦੇ ਐ। ਸਰਕਾਰੀ ਵਾਲੇ ਇੰਨੇ ਦਿਨ ਥੋੜੀ ਲਵਾਂਦੇ ਆ, ਪੁੱਛਣ ਵਾਲਿਆਂ ਦੇ ਉਹਨੂੰ ਤੇ ਟਾਈਮ ਕਹਿੰਦੇ ਨਾ ਤਿੰਨ ਸਾਲ ਤੋਂ ਭਰਤੀ ਕਰਾਇਆ ਵਾ, ਪ੍ਰਾਈਵੇਟ ਚ ਇਹ ਤੇ ਹੁੰਦਾ ਵਾ। ਕਿਉਂਕਿ ਇੱਕ ਦਿਨ ਪਹਿਲਾਂ ਤਾਂ ਭਰਤੀ ਕਰਾਈ ਦਾ ਵਾ, ਫੇਰ ਦੂਸਰੇ ਦਿਨ ਕਰਦੇ ਆ। ਕਿਉਂਕਿ ਮੇਰੇ ਵੀ ਜਦੋਂ ਉਹ ਮੈਂ ਗਈ ਸੀ ਪਹਿਲੀ ਵਾਰ, ਤੇ ਉਦੋਂ ਮੈਨੂੰ ਵੀ ਮੈਨੂੰ ਉਦੋਂ ਵੇਖ ਕੇ ਸਮਝਦੇ, ਕਿ ਪ੍ਰਾਈਵੇਟ ਚ ਉਹਨੇ ਇੱਕ ਦਿਨ ਪਹਿਲਾਂ ਐਡਮਿਟ ਕਰਦੇ ਆ ਓਪਰੇਸ਼ਨ ਵਾਸ
ਹਾਂ।
ਪ੍ਰਦਰਸ਼ਨ ਕਰਦੇ ਉਹਨਾਂ ਦਾ। ਤੇ ਇਹਨਾਂ ਨੇ ਤੇ ਕੱਲ ਦਾ ਕੁੱਝ ਦੱਸਿਆ ਵੀ ਨਹੀਂ ਕੁਛ ਭਜ ਦੌੜ ਵੀ ਨਹੀਂ ਸੀ ਆਸ ਪਾਸ ਦੌੜਦਾ
ਚੱਲ ਠੀਕ ਹੈ ਰੁਕ ਮੈਂ ਕਰ ਰਹੀ ਆਂ ਫੋਨ। ਹੈਲੋ।
ਹਣ